ਹੈਲੋ।
ਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ?
ਅੱਸੀਂ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਜੀ।
ਬਹੁਤ ਵਧੀਆ ਜੀ।
ਅੱਛਾ ਅਸੀਂ ਵੀ ਬਹੁਤ ਵਧੀਆ ਜੀ। ਕੁਝ ਨਹੀਂ ਮੈਮ ਬਸ ਫ੍ਰੀ ਸੀਗੇ ਜੀ।
ਠੀਕ ਹੈ ਤੇ ਮੈਮ ਅੱਜ ਆਪਾਂ ਗੱਲ ਕਰਾਂਗੇ ਵਿਆਹ ਦੇ ਮੌਕੇ ਜਿਹੜੇ ਰੀਤੀ ਰਿਵਾਜ ਕੀਤੇ ਜਾਂਦੇ ਨੇ।
ਅੱਛਾ ਜੀ ਠੀਕ ਹੈ, ਠੀਕ ਹੈ ਜੀ ਜ਼ਰੂਰ ਜੀ।
ਹਾਂਜੀ ਤੇ ਤੁਸੀਂ ਪਹਿਲਾਂ ਥੋੜਾ ਕੁਛ ਦੱਸੋਗੇ?
ਹਾਂਜੀ ਵਿਆਹ ਹੈ ਜਿਹੜਾ ਸਭ ਤੋਂ ਪਹਿਲਾਂ ਤਾਂ ਦੇਖੋ ਅੱਜ ਕੱਲ ਅਠਾਰਾਂ ਸਾਲ ਦੀ ਉਮਰ ਤੋਂ ਬਾਅਦ ਹੈ। ਕਰ ਦਿੱਤਾ ਜਾਂਦਾ ਹੈਨਾ ਮੁੰਡਾ ਜਾਂ, ਕੁੜੀ ਹੈਗਾ। ਕਿਉਂਕਿ ਟਾਈਮ ਦੇ ਹਿਸਾਬ ਨਾਲ ਵੀ ਚੇਂਜ ਹੋ ਰਿਹਾ ਬਹੁਤ ਕੁਛ।
ਹਾਂਜੀ।
ਬਹੁਤ ਮਤਲਬ ਕੇ ਜਿਹੜੇ ਹੈਗੇ ਨੇ ਹੈਗੇ ਹਨਾ ਬੱਚੇ ਅੱਜ ਕੱਲ੍ਹ ਆਪਣੇ ਆਪ ਵੀ ਵਿਆਹ ਕਰਵਾ ਰਹੇ ਨੇਗੇ ਦੇਖੋ
ਹਾਂਜੀ ਹਾਂਜੀ
ਜਿਹਦੇ ਕਰਕੇ ਹੁਣ ਪੇਰੈਂਟਸ ਨੇ ਜ਼ਿਆਦਾਤਰ ਛੋਟੀ ਉਮਰ ਦੇ ਵਿੱਚ ਅਛੀ ਆਪਣੇ ਬੱਚਿਆਂ ਦਾ ਵਿਆਹ ਹੈ ਜਿਹੜਾ ਉਹ ਕਰਦੀ
ਕਰ ਦਿੰਦੇ ਨੇ ਹਾਂਜੀ
ਤੇ ਆਪਾਂ ਵਿਆਹ ਦੇ ਵਿੱਚ ਸਮੇਂ ਜਿਹੜੇ ਰੀਤੀ ਰਿਵਾਜ ਕੀਤੇ ਜਾਂਦੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਨਾ
ਹਾਂਜੀ ਇਹ ਜਿਵੇਂ ਤੁਸੀਂ ਇਹ ਲਾ ਲੋਓ ਵੀ ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ੜੀ ਸ਼ੁਰੂ ਹੋ ਜਾਂਦੀ ਹੈ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਖੋ ਰੋਕਣ ਠਾਕਣ ਦੀ ਰਸਮ ਹੁੰਦੀ ਹੈ।
ਹਾਂਜੀ ਹਾਂ ਕਿਉਂਕਿ ਕੁੜੀ ਵਾਲੇ ਮੁੰਡੇ ਨੂੰ ਦੇਖ ਕੇ ਆਉਂਦੇ ਨੇ। ਤੇ ਮੁੰਡੇ ਵਾਲੇ ਕੁੜੀ ਨੂੰ ਦੇਖਦੇ ਨੇ ਤੇ ਫਿਰ ਉਹਨਾਂ ਦੀ ਤੇ ਮੈ ਕਹਿਆ ਅੰਗੇਜਮੈਂਟ ਹੋ ਜਾਂਦੀ ਹੈ
ਹਾਂਜੀ ਮਤਲਬ ਪਹਿਲਾਂ ਜਿਵੇਂ ਹੁਣ ਪਿੰਡਾਂ ਦੇ ਵਿੱਚ ਲਾ ਲਓ ਸ਼ਹਿਰਾਂ ਚ ਤਾਂ ਦੇਖੋ ਅੰਗੇਜਮੈਂਟ ਕਰਨ ਲੱਗ ਗਏ ਤੇ ਪਿੰਡਾਂ ਦੇ ਵਿੱਚ ਚ ਦੇਖੋ ਮੈਡਮ ਅੱਜ ਵੀ ਰਿਵਾਜ਼ ਆ ਵੀ ਕੁੜੀ ਵਾਲੇ ਨੇ ਜਿਹੜੇ ਉਹ ਨਾਈ ਦੇ ਹੱਥ ਮੁੰਡੇ ਦੇ ਘਰ ਰੁਪਈਆ ਭੇਜਦੇ
ਅੱਛਾ ਜੀ
ਭਾਵੇਂ ਹੁੰਦਾ ਕਿ ਮੰਗਣੀ ਹੋ ਗਈ ਹਾਂਜੀ ਵੀ ਸਾਡੇ ਵੱਲਿਓ ਰਿਸ਼ਤਾ ਪੱਕਾ ਤਾਂ ਇਹਨੂੰ ਇਸ ਰੂਪ ਦੇ ਵਿੱਚ ਮਤਲਬ ਰੁਪਈਆ ਭੇਜਿਆ ਜਾਂਦਾ ਹਾਂਜੀ ਸਵੀਕਾਰ ਕੀਤਾ ਜਾਵੇ
ਅੱਛਾ ਜੀ
ਹਾਂਜੀ
ਤੇ ਤੁਸੀਂ ਦੱਸ ਸਕਦੇ ਹੋ ਕਿ ਵੀ ਆਪਾਂ ਜਿਹੜੇ ਮਤਬਲ ਕੇ ਕਹਿ ਦਾ ਗੇ ਵੀ ਬਾਣੀਏ ਹੁੰਦੇ ਨੇ ਦੇਖੋ ਇੱਕ ਇੱਕ ਜੱਟ ਹੁੰਦੇ ਨੇ ਤੇ ਉਹਨਾਂ ਦੇ ਵਿਆਹ ਦੇ ਵਿੱਚ ਵੀ ਕੋਈ ਡਿਫਰੈਂਸ ਹੁੰ
ਹਾਂਜੀ ਮੈਡਮ ਡੀਫਰੈਂਟਸ ਇਹ ਹੁੰਦਾ ਜਿਵੇਂ ਹੁਣ ਜੱਟ ਸਿੱਖ ਨੇ ਜੀ ਉਹਨਾਂ ਦੇ ਤਾਂ ਉਹੀ ਮੈਂ ਤੁਹਾਨੂੰ ਦੱਸ ਕੇ ਹਟੀ ਆਂ ਜੀ ਪਹਿਲਾਂ ਜਿਵੇਂ ਨਾਈ ਦੇ ਹੱਥੋ ਰੁਪਇਆ ਪ ਹਾਂਜੀ ਹਾਂਜੀ ਰੁਪਇਆ ਹਾਂਜੀ ਇਸ ਤੋਂ ਬਾਅਦ ਜਿਹੜੇ ਮਤਲਬ ਹੁੰਦੇ ਨੇ ਬਾਣੀਆਂ ਦੇ
ਹਾਂਜੀ
ਇਹਨਾਂ ਵਰਨੀਓ ਜੀ ਮਤਲਬ ਕੁੜੀ ਮੁੰਡੇ ਨੂੰ ਜਦੋਂ ਦੇਖਿਆ ਜਾਂਦਾ ਹੈ ਕਿਸੇ ਪੈਲੇਸ ਦੇ ਵਿੱਚ ਜਾਂ ਕਿਸੇ ਦੇ ਘਰ ਘਰ ਦਾ ਮਤਲਬ ਹੁਣ ਅੱਜ ਕੱਲ੍ਹ ਇਹ ਕੋਈ ਰਿਵਾਜ਼ ਕਰਦਾ ਹਾਂਜੀ ਜ਼ਿਆਦਾਤਰ ਤਾਂ ਇਹ ਪੈਲੇਸ ਦੇ ਵਿੱਚ ਹੋ ਗਏ ਉੱਥੇ ਮਤਲਬ ਮੁੰਡੇ ਵਾਲਿਆਂ ਨੂੰ ਵੀ ਬੁਲਾ ਲੀਤਾ ਜਾਂਦਾ ਹੈ ਤੇ ਕੁੜੀ ਵਾਲਿਆਂ ਨੂੰ ਵੀ
ਹਾਂਜੀ ਹਾਂਜੀ
ਉੱਥੇ ਮਤਲਬ ਜੇ ਉਹਨਾ ਦੇ ਇੱਕ ਦੂਜੇ ਦੇ ਪਸੰਦ ਆ ਗਏ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਕੁੜੀ ਨੂੰ ਮੁੰਡਾ ਪਸੰਦ ਆ ਗਿਆ ਤੇ ਮੁੰਡੇ ਨੂੰ ਕੁੜੀ ਪਸੰਦ ਆ ਗਈ ਤਾਂ ਉਸੇ ਟਾਈਮ ਜ ਮਤਲਬ ਉਹ ਖੰਮਣੀ ਬੰਨ ਦਿੰਦੇ ਨੇ
ਅੱਛਾ ਜੀ ਅੱਛਾ
ਅਗਰ ਤਾਂ ਦੇਖੋ ਜੇ ਉਹਨਾਂ ਚ ਵਿੱਚ ਕੁੜੀ ਵਾਲਿਆਂ ਦੇ ਵਿੱਚ ਜਾਂ ਮੁੰਡੇ ਵਾਲਿਆਂ ਦੇ ਵਿੱਚ ਪਰੁੱਖੋਂ ਹੈਗੀ ਹੈ ਤਾਂ ਅਗੇ ਹਾਂਜੀ ਤਾਂ ਮਤਲਬ ਮੰਗਣੀ ਕਰਨ ਵਾਸਤੇ ਉਹਨਾਂ ਨੂੰ ਟਾਈਮ ਦੇ ਦਿੱਤਾ ਜਾਂਦਾ ਹੈ ਹਾਂਜੀ ਨਹੀਂ ਫੇਰ ਖੰਮਣੀ ਬੰਨ ਕੇ ਕਹਿ ਦਿੱਤਾ ਜਾਂਦਾ ਹੈ ਕਿ ਇਸ ਦਿਨ ਬਸ ਅਸੀਂ ਮਤਲਬ ਵਿਆਹੀ ਕਰਾਂਗੇ ਹਾਂਜੀ ਉਹਨਾਂ ਨੂੰ ਹਾਂਜੀ ਉਸੇ ਦਿਨ
ਆਸੀ ਵਾਤੂ ਹਾਂਜੀ
ਹਾਂਜੀ ਤੇ ਜਿਵੇਂ ਜਿਸ ਦਿਨ ਵਿਆਹ ਹੁੰਦਾ ਜੀ ਦੇਖੋ ਉਸ ਦਿਨ ਮੁੰਡੇ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਤੇਸਰੀ ਵਿੱਚ ਸੱਦਾ ਭੇਜਿਆਂ ਜਾਂਦਾ ਹੈ।
ਅੱਛਾ ਜੀ ਅੱਛਾ।
ਤੇ ਮੁੰਡੇ ਨੂੰ ਮਤਲਬ ਵਿਆਹ ਵਾਲੇ, ਵਿਆਹ ਤੋਂ ਇੱਕ ਦਿਨ ਇੱਕ ਇਕ ਦਿਨ ਪਹਿਲਾਂ ਚੌਂਕੀ ਤੇ ਬਿਠਾ ਲਿਆਤਾ ਜਾਂਦਾ ਐ।
ਅੱਛਾ ਜੀ ਅੱਛਾ।
ਹਾਂਜੀ ਹਾਂਜੀ।
ਠੀਕ ਐ ਜੀ ਠੀਕ ਐ। ਸ਼ਹਿਰਾਂ ਦੇ ਵਿੱਚ ਵੀ, ਮਤਬਲ ਕੇ ਜਿਹੜੇ ਵਿਆਹ ਦੇ ਸਮੇਂ ਰੀਤੀ ਰਿਵਾਜ ਨੇ ਲਗਭਗ ਸਾਰੇ ਸੇਮ ਹੀ ਹੁੰ
ਸੇਮ ਹੀ ਹਾਂਜੀ, ਸੇਮ ਹੀ ਹੁੰਦੇ ਨੇ ਹਾਂਜੀ, ਜਿਵੇਂ ਬ ਕੱਟਣਾ ਹੋ ਗਿਆ ਵਿਆਹ ਤੋਂ ਪਹਿਲਾਂ, ਉਹ ਦੇਖੋ ਕੋਈ ਹਾਂਜੀ।
ਸਭ ਤੋਂ ਪਹਿਲਾਂ ਤਾਂ ਕੁੜੀ ਦੇ ਵਿਆਹ ਸਮੇਂ ਦੇਖੋ, ਮਹਿੰਦੀ ਦਾ ਪ੍ਰੋਗਰਾਮ ਐ
ਹਾਂਜੀ।
ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਕੀਤਾ ਜਾਂਦਾ ਹੈ।
ਹਾਂਜੀ, ਜਿਵੇਂ ਸੱਤ ਦਿਨ ਪਹਿਲਾਂ ਅੱਠ ਦਿਨ ਪਹਿਲਾਂ, ਦੇਖੋ ਸੁਹਾਗ ਗਾਏ ਜਾਂਦੇ ਨੇ।
ਹਾਂਜੀ।
ਹਾਂਜੀ, ਆਂਢੀ ਗੁਆਂਢੀਆਂ ਕਰਨੀਆ, ਉਹ ਸ਼ਰੀਕੇ ਦੀਆਂ ਮਤਲਬ ਜਨਾਨੀਆਂ ਕਰਨੀਆ, ਉਹ
ਜੀ
ਕੁੜੀ ਦੇ ਘਰ ਇਕੱਠੇ ਹੋ ਜਾਂਦੇ ਨੇ ਰਾਤ ਨੂੰ ਤੇ ਹਾਂਜੀ ਸੁਹਾਗ ਗਾਏ ਜਾਂਦੇ ਨੇ, ਮੁੰਡੇ ਵਾਲਿਆਂ ਦੇ ਘਰ ਦੇਖੋ ਘੋੜੀ ਗਾਈ ਜਾਂਦੀ ਐ।
ਅੱਛਾ ਜੀ ਅੱਛਾ। ਠੀਕ ਐ ਜੀ।
ਫੇਰ, ਜਿਵੇਂ ਹੁਣ ਬਟਣੇ ਦੀ ਰਸਮ ਹੋ ਗਈ ਮੈਡਮ ਉਹ ਵਿਆਹ ਤੋਂ, ਮਤਲਬ ਚਾਹੇ ਤਾਂ ਤਿੰਨ ਬੰਨ ਲਾਣੇ ਹੋਣ ਦੇ ਨੇ, ਜਾਂ ਪੰਜ ਕਰਲੋ ਹਾਂਜੀ। ਤੇ ਉਹ ਆਪਣੇ ਤੇ ਡਿਪੈਂਡ ਐ, ਜੀ ਆਪਾਂ ਪੰਜ ਲਾਣੇ ਨੇ ਕਿ ਸੱਤ ਸੱਤਾ ਲਾਣੇ ਨੇ ਜਾਂ ਤਿੰਨ ਲਾਣੇ ਨੇ, ਕੋਈ ਇੱਕੋ ਹੀ ਲਾਉਂਦਾ ਵਿਆਹ ਵਾਲੇ ਦਿਨ ਹੀ ਲਾਂਦਾ ਏ ਹਾਂਜੀ ਹਾਂਜੀ।
ਠੀ ਐ।
ਤੁਸੀਂ ਦੱਸੋਗੇ ਕੁਛ
ਹਾਂਜੀ ਹਾਂਜੀ। ਤੇ ਤੇ ਮਤਬਲ ਕੇ, ਜਿਹੜਾ ਇਹ ਪ੍ਰੋਗਰਾਮ ਹੈਗਾ, ਹਲਦੀ ਦਾ ਲਾਲੋ ਮਹਿੰਦੀ ਦਾ ਲਾਲੋ ਅੱਜ ਕੱਲ ਐ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਹੁੰਦਾ ਹਨਾ। ਹਾਂਜੀ ਹਾਂਜੀ। ਵੀ ਤੁਸੀਂ ਲਾ ਲੋਓ, ਮੈਦੀ ਤੇ ਸਾਰੀਆਂ ਕੁੜੀਆਂ ਗ੍ਰੀਨ ਰੰਗ ਦੇ ਸੂਟ ਪਾ ਕੇ ਵਧੀਆਂ ਤਿਆਰ ਹੁੰਦੀਆਂ ਨੇ।
ਹਾਂਜੀ।
ਤੇ ਫਿਰ ਕੀ, ਇਹ ਸਾਰਿਆਂ ਨੂੰ ਹੀ ਮਹਿੰਦੀ ਲਗਾਈ ਜਾਂਦੀ ਐ।
ਹਾਂਜੀ ਹਾਂਜੀ, ਵਿਆਹ ਵਾਲੀ ਕੁੜੀ ਨੂੰ ਮਤਲਬ ਸਪੈਸ਼ਲ ਜਿਵੇਂ ਆਪਾਂ ਕਹਿ ਦਿੰਦੇ ਐ ਕੋਈ ਮਹਿੰਦੀ ਲਗਵਾਉਣ ਵਾਸਤੇ ਬਲਾਇਆ ਜਾਂਦਾ।
ਬੁਲਾਇਆ ਜਾਂਦਾ ਹੈਗਾ, ਤੇ ਉਹ ਤੇ ਕੁੜੀਆਂ ਗੀਤ ਗਾਉਂਦੀਆਂ ਨੇ ਫੋਟੋ ਖਿਚਵਾਉਂਦੀਆਂ ਨੇਗੀਆਂ।
ਹਾਂਜੀ ਹਾਂਜੀ।
ਤੇ, ਉਸ ਤੋਂ ਬਾਅਦ ਲਾ ਲਓ, ਵੀ ਹਲਦੀ ਹੁੰਦੀ ਹੈ ਦੇਖੋ।
ਹਾਂਜੀ।
ਹਲਦੀ ਦੇ ਵੇਲੇ ਬਹੁਤ ਸਾਰੀ ਡੈਕੋਰੇਸ਼ਨ ਐ, ਜਿਹੜੀ ਉਹ ਕੀਤੀ ਜਾਂਦੀ ਹੈਗੀ।
ਪੀਲੇ ਕੱਪੜੇ ਪਾਏ ਜਾਂਦੇ
ਹਾਂ, ਪੀਲੇ ਕੱਪੜੇ ਪਾਏ ਜਾਂਦੇ ਨੇ ਸਾਰਾ ਹਾਰ ਸ਼ਿੰਗਾਰ ਐ, ਜਿਹੜਾ ਉਹ ਵੀ ਲਾਇਆਂ ਜਾਂਦਾ ਹੈਗਾ।
ਹਾਂਜੀ ਹਾਂਜੀ
ਡੀ ਮੋ ਹੁੰਦੀ ਹੈ ਤੇ ਕੁੜੀ ਵਾਲੀ ਸਾਈਡ ਵੀ ਡੈਕੋਰੇਸ਼ਨ ਕੀਤੀ ਜਾਂਦੀ ਕਿਤੀ ਐ ਤੇ ਉਸ ਉਸ ਤੋਂ ਬਾਅਦ ਕੀ ਇਹ ਜਿਹੜਾ ਡੀ ਜੇ ਸਿਸਟਮ ਹੈ ਉਹ ਵੀ ਚਾਲੂ ਕਰਿਆ ਜਾਂਦਾ
ਹਾਂਜੀ ਰਾਤ ਨੂੰ ਮਤਲਬ ਵਿਆਹ ਤੋਂ ਇੱਕ ਦਿਨ
ਹਾਂਜੀ ਹਾਂ ਕਿਉਂ ਲੋਕ ਲੋਕ ਨੇ ਜਿਹੜਾ ਆਪਦਾ ਇੰਜੋਏ ਕਰ ਸਕਦੇ ਨੇ ਰਿਸ਼ਤੇਦਾਰ ਆ ਆਂਡ ਕਵਾਂਡ ਤੇ ਵਿਆਹ ਦੇ ਵਿੱਚ ਇੱਕ ਜਿਹੜੀ ਜਾਗੋ ਹੈਂ ਉਹ ਸਪੈਸ਼ਲ ਹੈ ਬਹੁਤ ਜ਼ਿਆਦਾ
ਹਾਂਜੀ
ਜਾਗੋ ਹੈ ਜਿਹੜੀ ਵੀ ਮੁੰਡੇ ਜਾਂ ਕੁੜੀ ਦੇ ਨਾਨਕਿਆਂ ਵੱਲੋਂ ਐ ਜਿਹੜੀ ਕੱਢੀ ਜਾਂਦੀ
ਕੱਢੀ ਜਾਂਦੀ ਹੈ ਹਾਂਜੀ ਉਹ ਸਾਰੇ ਪਿੰਡ ਦੇ ਵਿੱਚ ਮਤਲਬ ਫੇਰੀ ਜਾਂਦੀ
ਹਾਂਜੀ ਹਾਂ ਮਤਲਬ ਕੇ ਜਿਹੜੇ ਉਹਨਾਂ ਦੇ ਰਿਲੇਟਿਵ ਹੁੰਦੇ ਨੇ
ਹਾਂਜੀ ਹਾਂਜੀ
ਸਾਰੇ ਨਾਨਕੇ ਜਿਹੜੇ ਘਗਰੇ ਪਾ ਕੇ ਗੀਤ ਗਾਉਂਦੇ ਜਾਂਦੇ ਨੇ
ਹਾਂਜੀ
ਤੇ ਉਹ ਕੀ ਕਰਦੇ ਨੈ ਗੇ ਵੀ ਫੇਿਰ ਉੱਥੇ ਗਲੀ ਗਲੀ ਜਾ ਕੇ ਸਾਰਿਆਂ ਨੂੰ ਹੀ ਉਹ ਗੀਤ ਗਾਉਂਦੇ ਨੇਗੇ
ਹਾਂਜੀ ਹਾਂਜੀ
ਤੇ ਉਹਨਾਂ ਨੂੰ ਕੀ ਹੈ ਇੱਕ ਸ਼ਾਗਨ ਦੇ ਰੂਪ ਵਿੱਚ ਨੇ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਦੇਖੋ ਇਹ ਸਭ ਤੋਂ ਬਹੁਤ ਜ਼ਿਆਦਾ ਮੇਨ ਕਹਿ ਸਕਦੇ ਹਾਂ ਵੀ ਪਾਰਟ ਹੈਗਾ ਵਿਆਹ ਦਾ
ਹਾਂਜੀ ਹਾਂਜੀ
ਤੇ ਹੋਰ
ਤੇ ਹੋਰ ਮਤਲਬ ਮੈਡਮ ਜਾਗੋ ਮਤਲਬ ਵਿਆਹ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਕੱਢੀ ਜਾਂਦੀ ਹੈ ਹਾਂਜੀ ਫਿਰ ਦੂਸਰੇ ਦਿਨ ਤੁਸੀਂ ਇਹ ਲਾ ਲਓ ਜਿਸ ਦਿਨ ਵਿਆਹ ਹੁੰਦਾ ਹੈ ਸੂਗਾ ਨੂੰ ਉਸ ਟਾਈਮ ਬੰਨਾ ਲਾਇਆ ਜਾਂਦਾ
ਅੱਛਾ ਅੱਛਾ
ਜੀ ਹੁਣ ਤਾ ਹੋਏ ਚਾਹੀ ਕੁੜੀ ਕੋਈ
ਹਾਂ ਹਾਂ
ਹਾਂਜੀ ਫੇਰ ਬੰਨਾ ਲਾ ਕੇ ਮਤਲਬ ਉਸ ਟਾਈਮ ਮਤਲਬ ਕੁੜੀ ਨੂੰ ਜੋ ਮਤਲਬ ਗਹਿਣੇ ਗੱਟੇ ਹੁੰਦੇ ਨੇ ਮਤਲਬ ਬਾਣੀਆਂ ਦੇ ਮਤਲਬ ਜਿਸ ਹਿਸਾਬ ਨਾਲ ਰਿਵਾਜ਼ ਹੈ
ਹਾਂਜੀ ਹਾਂ
ਪੀ ਉਹ ਗਹਿਣੇ ਪਹਿਨਾਏ ਜਾਂਦੇ ਨੇ ਜਿਵੇਂ ਝਾਂਜਰਾਂ ਹੁਦੀਆਂ ਚੁਟਕੀਆਂ ਹੁਦੀਆਂ
ਅੱਛਾ ਈ ਅੱਛਾ ਜਿਵੇਂ ਕੇ ਵੀ ਮਤਲਬ ਕੇ ਜੱਟ ਸਿੱਖ ਪਰਿਵਾਰ ਦੇ ਵਿੱਚ ਚੂੜਾ ਪਹਿਨਾਇਆ ਜਾਂ
ਹਾਂਜੀ, ਨਹੀਂ ਉਹ ਬਾਣੀਆਂ ਨਹੀ ਮੈਡਮ ਏਦਾਂ ਹੁੰਦਾ।
ਅੱਛਾ,
ਹਾਂਜੀ-ਹਾਂਜੀ ਉਹ ਤਾਂ ਮਤਲਬ ਵਿਆਹ ਦੀ, ਵਿਆਹ ਟਾਈਮ, ਜਿਸ ਟਾਈਮ ਕੁੜੀ ਤਿਆਰ ਹੋਣ ਜਾਂਦੀ ਏ।
ਹਾਂਜੀ ਹਾਂ,
ਟਾਈਮ ਚਾਹੇ ਉਹ ਮਤਲਬ ਆਪਦਾ ਉਹ ਕਰ ਸਕਦੀ ਹੈ, ਕਿ ਚੂੜੀ ਲੈਣੀ ਐ ਜਾਂ ਚੂੜਾ।
ਅੱਛਾ, ਤੇ ਫੇਰ ਉਸ ਤੋਂ ਬਾਅਦ ਲਾ ਲਓ, ਵੀ ਤੁਸੀਂ ਪੈਲਸ ਵਾਲਾ ਦਿਨ ਨਿਚਿਤ ਹੋ ਜਾਂਦਾ ਏ ਗਾ।
ਹਾਂਜੀ-ਹਾਂਜੀ-ਹਾਂਜੀ,
ਕੇ ਏ ਵੀ ਅਲੱਗ-ਅਲੱਗ ਤਰ੍ਹਾਂ ਦੇ ਲੋਕ ਪਹੁੰਚੇ ਹੁੰਦੇ ਨੇ ਹਨਾ।
ਹਾਂਜੀ, ਜਿਹਨਾਂ ਨੂੰ ਮਤਲਬ ਕਾਰਡ ਵਗੈਰਾ ਆਪਾਂ ਦਿਨੇ ਆ ਜਾਂ ਸੱਦਾ ਪਤ ਪੱਤਰ ਦਿਨੇ ਆ ਕਿ, ਵੀ ਸਾਡੇ ਬਈ ਲੜਕੀ ਦਾ ਜਾਂ ਲੜਕੇ ਦਾ ਵਿਆਹ ਐ ਤੁਸੀਂ
ਉਹਨਾਂ ਦੇ ਆਨੰਦ ਕਾਰਜ ਵੀ ਹੁੰ
ਹਾਂਜੀ-ਹਾਂਜੀ-ਹਾਂਜੀ ਮਤਲਬ, ਜਿਵੇਂ ਬਾਣੀਆਂ ਦੇ ਲਾ ਲੋ ਫੇਰੇ ਹੁੰਦੇ ਨੇ ਮੈਡਮ ਹਾਂਜੀ, ਜੇ ਨਾਈਟ ਵਿਆਹ ਐ ਤਾਂ
ਹਾਂਜੀ, ਉਸ ਤੋਂ ਬਾਅਦ ਸਲਾਮੀ ਦੀ ਜਿਹੜੀ ਰਸਮ ਐ, ਉਹ ਵੀ ਕੀਤੀ ਜਾਂਦੀ ਐ ਗੀ।
ਹਾਂਜੀ-ਹਾਂਜੀ।
ਦੋਨੇ ਪਰਿਵਾਰ ਦੇ ਵਿੱਚ
ਹਾਂਜੀ, ਮਤਲਬ ਕੁੜੀ ਮੁੰਡੇ ਨੂੰ ਮਤਲਬ ਉਹਦੇ ਰਿਸ਼ਤੇਦਾਰਾਂ ਉਹ ਪਿਆਰ ਦੇ ਤੌਰ ਤੇ ਮਤਲਬ ਸ਼ਗਨ ਦਿੱਤਾ ਜਾਂਦਾ ਹੈ।
ਹਾਂਜੀ-ਹਾਂਜੀ ਬਿਲਕੁਲ ਜੀ। ਇਹ ਕਿਉਂਕਿ ਕਾਫੀ ਟਾਈਮ ਬਾਅਦ ਮਤਲਬ ਕੇ ਫਿਰ ਉਹਨਾ ਨੂੰ ਕੀ ਖਾਣਾ ਵਗੈਰਾ ਵੀ ਖਵਾਇਆ ਜਾਂਦਾ ਐ ਗਾ। ਦੇਖੋ, ਤੇ ਫਿਰ ਕੀ ਇੱਕ ਡੋਲੀ ਡਾਸ ਰਸਮ ਹੁੰਦੀ ਹੈ, ਜਿਹੜੀ ਉਹ ਡੋਲੀ ਦੀ ਹੁੰਦੀ ਹੈਗੀ ਕੁੜੀ ਦੀ।
ਹਾਂਜੀ ਕੁੜੀ ਦੀ ਵਿਦਾਈ ਦੀ ਰਸਮ
ਹਾਂਜੀ, ਹਾਂ ਫੇਰ ਉਹ ਕੁੜੀ ਦੀ ਵਿਦਾਇਗੀ ਕੀਤੀ ਜਾਂਦੀ ਐ ਦੇਖੋ ਸ਼ਾਮ ਟਾਈਮ ਔ
ਹਾਂਜੀ, ਇੱਕ-ਇੱਕ ਮੈਡਮ ਹੋਰ ਰਸਮ ਮੈਂ ਦੇਖੋ ਇਹਨਾਂ ਦੀ ਉਹੋ। ਚੌਲ ਗੇਰੇ ਜਾਂਦੇ ਨੇ ਜੀ।
ਹਾਂਜੀ ਹਾਂ, ਜਦੋਂ ਕੁੜੀ ਜਾਂਦੀ ਹੈ, ਤਾਂ ਆਪਣੇ ਸਹੁਰੇ ਘਰ ਲਈ ਤਾਂ ਵਾਪਿਸ ਉਤੋ ਚੌਲ ਡੇਗੇ ਜਾਂਦੇ
ਹਾਂਜੀ-ਹਾਂਜੀ।
ਤੇ ਸਹੁਰੇ ਘਰ ਜਾ ਕੇ ਉਨੂੰ ਸੱਸ ਵੱਲੋਂ ਇੱਕ ਜਿਹੜਾ ਪਿਆਲਾ ਦਿੱਤਾ ਜਾਂਦਾ ਮਿੱਠੇ ਦੇ ਰੂਪ
ਹਾਂਜੀ-ਹਾਂਜੀ।
ਜਿਹਨੂੰ ਉਹ ਵੀ ਮਤਲਬ ਕੇ ਖਾਂਦੇ, ਨੇ ਤੇ ਉਹਨਾਂ ਨੂੰ ਫਿਰ ਸ਼ਗਨ ਐ ਜਿਹੜਾ ਉਹ ਕੋਈ ਤੋਹਫ਼ੇ ਦੇ ਵਜੋਂ ਦਿੰਦੇ ਨੇ ਗੇ। ਪਰ ਕਈ ਅੱਜ-ਕੱਲ੍ਹ ਤਾਂ ਛੱਟੀਆਂ ਖਿਡੌਉਣ ਦਾ ਜਿਹੜਾ ਰਿਵਾਜ਼
ਹਾਂਜੀ, ਹਾਂ ਬਹੁਤ ਘੱਟ ਗਿਆ ਮੈਡਮ ਇਹ ਚੀਜ਼ਾਂ। ਪਹਿਲਾਂ ਰੀਤੀ ਰਿਵਾਜ਼ ਸੀ ਗੇ ਦੇਖੋ, ਸਾਰੇ ਮਤਲਬ ਫੋਲੋ ਕਰਦੇ ਸੀ।
ਹਾਂਜੀ-ਹਾਂਜੀ, ਤੁਸੀਂ ਲਾ ਲਓ ਵੀ ਛੱਟੀਆਂ ਖਡਿਆਉਣ ਦੇ ਲਈ ਮਤਲਬ ਕਿ ਪਹਿਲਾਂ ਤੁਰ ਕੇ ਜਾਂਦੇ ਸੀ ਸਾਰੇ।
ਹਾਂਜੀ-ਹਾਂਜੀ।
ਪਰ ਅੱਜ-ਕੱਲ੍ਹ ਲੋਕ ਕੀ ਕਰਦੇ ਨੇ ਕਈ ਤਾਂ ਕਿ ਗੱਡੀਆਂ ਦੇ ਵਿੱਚ ਹੀ ਚਲੇ ਜਾਂਦੇ ਨੇ ਗੇ ਦੇਖ
ਹਾਂਜੀ, ਹੁਣ ਤਾਂ ਕਹਿ ਦਿੰਦੇ ਨੇ ਬਸ ਜੀ ਦੂਰ ਹੈ, ਜਾਣਾ ਨੀ ਪੈਦਲ ਨੀ ਜਾਣਾ ਹਾਲਾਂ ਕਿ ਐ ਰਸਮ ਤਾਂ ਮੈਡਮ ਪੈਦਲ ਜਾ ਕੇ
ਹਾਂਜੀ, ਹਾਂ ਕਿਉਂਕਿ ਉਹ ਆਪਣੇ ਦੇਵੀ-ਦੇਵ ਤੇ ਆਂਦੇ ਨਾ ਵੀ ਮੱਥਾ ਟੇਕਦੇ ਨੇ ਦੇਖੋ ਹਨਾ।
ਹਾਂਜੀ-ਹਾਂਜੀ।
ਜਿਹੀ ਉਹਨਾਂ ਦੀ ਨੂੰਹ ਹੁੰਦੀ ਐ ਦੇਖੋ, ਉਹ ਉੱਥੇ ਪਹਿਲੀ ਵਾਰ ਹੈਗੀ ਜਾਂਦੀ ਹੈ।
ਜਾਂਦੀ ਹਾਂ‌।
ਜਿਹਦੇ ਨਾਲ ਕਿ ਵਿਆਹ ਦੇ ਵਿੱਚ ਇਹ ਸਾਰੇ ਤਰ੍ਹਾਂ ਦੀਆਂ ਰਸਮਾਂ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਕੀਤੀਆਂ ਜਾਂਦੀਆਂ ਨੇ।
ਹਾਂਜੀ ਮੈਡਮ ਹਾਂਜੀ।
ਤੇ ਵੀ ਉਹ ਮਤਲਬ ਕਿ ਵਿਆਹ ਨੂੰ ਇੱਕ ਬਹੁਤ ਵਧੀਆ ਤੇ ਵਡਾ ਆਪਣਾ ਫੰਕਸ਼ਨ ਸਮਝਦੇ ਨੇ ਗੇ। ਜਿੱਥੇ ਸਾਰੇ ਪਰਿਵਾਰ ਦੇ ਮੈਂਬਰ ਰਿਸ਼ਤੇਦਾਰ ਸਾਰੇ ਇਕੱਠੇ ਹੁੰਦੇ
ਹਾਂਜੀ ਹਾਂ।
ਤੇ ਵਿਆਹ ਇੱਕ ਐਵੇਂ ਦੀ ਚੀਜ਼ ਹੈ ਵੀ ਜਿੱਥੇ ਸਾਰਾ ਹਰ ਇੱਕ ਬੰਦਾ
ਹਾਂਜੀ ਹਾਂਜੀ ਰੀਤੀ ਰਿਵਾਜ ਨਾਲ ਮਤਲਬ ਵਿਆਹ ਤਾਂ ਰੀਤੀ ਰਿਵਾਜ ਨਾਲ ਹੀ ਕਰਨੇ ਚਾਹੀਦੇ ਨੇ। ਹਾਂਜੀ ਪਤਾ ਲੱਗਦਾ ਨਵੀਂ ਜਨਰੇਸ਼ਨ ਨੂੰ ਵੀ ਪਤਾ ਲੱਗਦਾ ਦੇਖੋ।
ਹਾਂਜੀ ਹਾਂਜੀ ਕਿਉਂਕਿ ਮੈਮ ਅੱਜ ਕੱਲ ਤਾਂ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਸੈਲੀਬ੍ਰੇਟ ਕਰ ਰੇ ਨੇ ਪੜੇ-ਲਿਖੇ ਹੋਨ ਦੇ ਬਾਵਜੂਦ ਵੀ
ਹਾਂਜੀ, ਹਾਂਜੀ।
ਸਹੀ ਗੱਲ ਏ ਮੈਮ।
ਚਲੋ, ਠੀਕ ਏ ਮੈਡਮ। ਔਕੇ।